ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ, ਪਹੁੰਚ ਗੇ ਤੁਸੀਂ।
ਹੋਰ ਅਸੀਂ ਪਹੁੰਚ ਗਏ ਸੀ, ਸਾਢੇ ਨੌ ਵਜੇ।
ਚਲੋ ਸ਼ੁਕਰ ਆ, ਬਹੁਤ - ਬਹੁਤ ਸ਼ੁਕਰ ਪਹੁੰਚ ਗਏ।
ਹਾਂ, ਹੋਰ ਤੁਸੀਂ ਸੁਣਾਓ ਕੀ ਕਰਦੇ ਸੀ।
ਹੋਰ ਆਪਾਂ ਠੀਕ ਆਂ, ਤੇ ਬਾਕੀ ਸਭ।
ਕਿਦੀ ਏ।
ਨਈ ਢਿੱਲੀ ਤਾਂ ਨਈ ਆ, ਲਗਦੇ ਹੋਨੇ ਤੁਸੀਂ ਥੱਕੇ ਹੋਏ ਓ ਨਾ।
ਅੱਛਾ ਮੈਂ ਥੱਕੀ ਹੋਈ ਆਂ, ਮੈਨੂੰ ਦੂਸਰੇ ਦੀ ਵਾਜ਼ ਵੀ ਥੱਕੀ ਲੱਗਦੀ ਐ।
ਅੰ, ਆ, ਅ ਆ ਗਏ ਸੀਗੇ ਤਾਂ ਮੈਂ ਬੇਟਾ ਪਹਿਲਾਂ ਹੀ ਪਵਨ ਗੇਟਾਂ ਦੇ ਮੂਹਰੇ ਬੈਠਾ ਹੋਇਆ ਸੀ।
ਆਏ, ਅੱਛਾ ਕਿਉਂ।
ਉਹ ਵੇਟ ਕਰ ਰਿਹਾ ਸੀ ਅਂ ਕਦੋਂ ਬਾਹਰੋਂ ਤਾਲਾ ਖੋਲੀਏ ਪਹਿਲਾਂ ਈ। ਪੈਰ ਲੁਕਾ ਕੇ ਜਾਂ ਜੌੜੇ ਗੇਟ ਨਾਲ ਬੈਠਾ ਸੀ। ਤੇ ਅੱਜ ਤਾਂ ਉਹਨੇ ਆਪਣੇ ਆਪ ਐੈਕਟਿਵਾਂ ਨੂੰ ਰੇਸ ਦੇ ਦੇਤੀ।
ਖੁਲਿਐ।
ਹਾਂਜੀ, ਤੇ ਆਉਂਦੇ ਜਾਂਦੇ ਸਾਰਿਆਂ ਨੂੰ ਕਹਿੰਦਾ ਇੱਕ ਸਾਡੇ। ਤੇ ਇੱਕ ਬੱਲੀ ਆਂਟੀ। ਉਹਨੂੰ ਕਹਿੰਦਾ ਗੇਟ ਖੋਲ ਦਓ, ਕਦੀ ਕਿਸੇ ਨੂੰ ਕਵੇ।
ਅਂ ਛੀ
ਤੇ ਦਾਦੀ ਉਹਦੀ ਨਾਣ ਚਲੀ ਗੀ। ਫੇਰ ਅਸੀਂ ਆ ਗਏ, ਤਾਂ ਐਕਟੀਵਾ ਤੇ ਬਹਿ ਗੇ ਤੇ ਐਕਟੀਵਾ ਨੂੰ ਰੇਸ ਦਿੱਤੀ ਹੁਣ।
ਫੇਰ
ਫੇਰ ਕੀ, ਬੱਚ ਗਿਆ ਓ ਅੱਜ। ਬਚ ਗਿਆ - ਬਚ ਗਿਆ। ਫੇਰ ਸਾਡੇ ਨਾਲ ਆਲੇ ਭਾਜੀ ਆ। ਓ, ਅਸੀਂ ਓਥੋਂ ਗੁਰ। ਗੁਰਦੁਆਰੇ ਆ ਰਹੇ ਸੀ, ਓਨੂੰ ਨਾ ਰੋਜ਼ ਈ ਭੁੱਖ ਲੱਗ ਜਾਂਦੀ ਏ ਸਾਡੇ ਭਾਜੀ ਨੂੰ, ਪਾਠ ਮੈਂ। ਕਰਦੀ ਆਂ, ਭੁੱਖ ਓਨੂੰ ਲੱਗ ਜਾਂਦੀ ਆਂ। ਤੇ ਓ- ਓਥੇ ਨਾ ਇੱਕ ਭਈਏ ਦੀ ਰੇਹੜੀ ਲੱਗੀ ਸੀਗੀ। ਓਥੇ ਬੀ ਰੁਪਏ ਦਾ ਇੱਕ ਪਰੌਂਠਾ ਸੀ। ਮੈਂ ਕਿਆ ਵਾਹ। ਮੈਂ ਕਿਆ, ਨਾ ਲੈ।
ਤੂੰ ਆਪ ਚੱਲ, ਅੱਛਾ
ਭਾਈ ਸੜਿਆ ਹੋਇਆ ਹੈ, ਕੀ ਲਈ, ਲੈ ਰਿਆਂ ਏ ਤੂੰ।
ਤੇ ਕੈਂਦਾ ਨਈ-ਨਈ ਮੈਨੂੰ ਤਾਂ ਭੁੱਖ ਲੱਗੀ ਐ, ਮੈਂ ਤਾਂ ਲਊਂਗੀ, ਲਊਂਗਾ ਈ।
ਚ ਅੱਛ
ਮੈਂ ਕਿਆ ਚੱਲ ਠੀਕ ਐ, ਲੈ ਲਾ।
ਭੁੱਖ ਲੱਗਦੀ ਆ, ਬੜੀ ਤੇਜ।
ਹਾਂ ਫੇਰ ਨਾ, ਦੋ ਈ ਪਰੌਂਠੇ ਪੈਕ ਕਰਾ ਬਈ, ਨਾਲ ਕੜੀ ਤੇ ਛੋਲੇ। ਮੈਂ ਕਿਆ ਆਪਦੀ ਮਾਂ ਲਈ ਤਾਂ ਕਰਾ ਲਾ, ਓਨੂੰ ਰੱਬ ਨੇ ਢਿੱਡ ਨੀ ਲਾਇਆ। ਕਿ ਕੱਲਾ ਤੈਨੂੰ ਲਾਇਆ। ਕੈਂਦਾ, ਨਾ ਸਵੇਰੇ -ਸਵੇਰੇ ਖਾਊਗੀ, ਮੈਂ ਕਿਆ ਤੂੰ ਵੀ ਤਾਂ ਸਵੇਰੇ- ਫਿਰ ਹੀ ਖਾ ਰਿਹਾ, ਦਿਨ ਵੀ ਨੀ ਚੜਿਆ, ਮੈਂ ਕਿਆ ਓ ਨੀ ਜਾ ਸਕਦੀ। ਐਂ ਕੈ ਕੁ ਕੇ, ਮੈਂ ਤੋਂ ਵੀਹ ਰੁਪ- ਰੁਪਈ ਏ ਹੋਰ ਕਢਾਏ ਭੈਣ ਜੀ, ਤਾਂ ਜਾ ਕੇ ਸੱਠ ਰੁਪਈਏ ਓਨੇ ਭਾਈ ਨੂੰ ਦਿੱਤੇ। ਤੇ ਦਿੱਤੇ ਦਾ ਨਾਲ ਕੜੀ, ਰਾਜਮਾਂ ਤਿੰਨ ਚੀਜ਼ਾਂ, ਮੈਂ ਕਿਆ ਕਿਉਂ ਏ ਦੇਸੀ- ਘਿਓ ਵਾਲੇ ਆ, ਕਹਿੰਦਾ ਵੀਹ ਰੁਪਏ' ਚ ਤੁਹਾਨੂੰ ਕਿਹੜਾ ਬਾਪੂ ਦੇਸੀ ਘਿਓ ਵਾਲੇ ਪਰੌਂਠੇ ਦੂਗਾ, ਮੈਂ ਕਿਹਾ। ਮੈਂ ਕਿਹਾ, ਤੇ ਤੈਨੂੰ ਤਾਂ ਹੀ ਡੰਗਰ ਜਿਹਾ ਕਹਿ ਰਹੀ ਹਾਂ। ਵੀ ਜੇ ਇਹ, ਦੇਸੀ ਘਿਓ ਵਾਲੇ ਪਰੌਂਠੇ ਨਹੀਂ ਆ। ਗੰਦੇ ਓਇਲ ਵਾਲੇ ਪਰੌਂਠੇ ਕਿਉਂ ਖਾ ਰਹੇ ਆ, ਗੰਦੇ ਤੇਲ ਵਾਲੇ, ਕਹਿੰਦਾ ਹੁਣ ਭੁੱਖ ਲੱਗੀ ਹੈ ਤਾਂ ਕੀ ਕਰਾਂ, ਮੈਂ ਕਿਹਾ ਚੱਲ ਤੀਆਂ ਹਾਲੇ ਪੁੱ ਭਠੂਰੇ ਖਾ ਲੈ, ਆਹ ਨਾ ਖਾ, ਕਹਿੰਦਾ ਨਾ ਮੈਂ ਤਾਂ। ਖਾਣੇ ਆ, ਮੈਂ ਕਿਹਾ ਚੱਲ ਡੱਫ ਲੈ, ਖਾ ਲਾ।
ਹਾਂ
ਮੈਂ ਕੇਹਾ, ਖਾ ਲਾ।
ਕੈਂਦੇ ਸਗੋਂ ਭਾਜੀ ਕੈਦੇ, ਸਾਡਾ ਪੇਟ ਬਾਹਰ ਆ ਰਿਆ।
ਭਾਜੀ ਦਾ ਤਾਂ ਮੈਂ ਕੈਣੀ ਆਂ ਪੁੱਛੋ ਈ ਨਾ, ਔ ਕੈਂਹਦਾ ਤੁਹਾਡੇ ਮੁੰਡੇ ਦਾ ਢਿੱਡ ਬਾਹਰ ਆ ਰਿਆ, ਮੈਂ ਚੱਲ ਓਨਾਂ ਦਾ ਤਾਂ ਸਰ ਜੂ, ਮੈਂ ਕਿਆ ਓਨਾਂ ਦਾ ਤਾਂ- ਸਰ ਜੂਗਾ, ਓ ਤਾਂ ਖੇਡ ਲੈਣ -ਖੇਡ ਲੈਣਗੇ ਦੋ ਟਪੂਸੀਆਂ ਮਾਰਨਗੇ। ਢਿੱਡ ਅੰਦਰ ਚਲਾ ਆ ਜਾਊ, ਤੂੰ ਕਿੱਥੇ ਟਪੂਸੀਆਂ ਮਾਰੇਗਾ, ਦੱਸ ਪੈਹਲਾਂ ਤਾਂ
ਫੇਰ ਕੈਂਦਾ, ਹਾਂ ਏ ਵੀ ਗੱਲ ਠੀਕ ਆ।
ਤੇ ਓਸ ਦਿਨ ਹੋਈ ਸੀ ਭਾਜੀ ਨਾਲ ਗੱਲ, ' ਤੇ। ਤੇ ਮੈਨੂੰ ਕੈਂਹਦੇ ਬਈ, ਨਹੀਂ ਹੁਣ ਤੇ ਮੈਂ ਸੀਰੀਅਸ ਆਂ, ਮੇਰਾ ਪੇਟ ਬਾਹਰ ਆ ਰਿਆ। ਮੈਂ ਤੇ ਤੁਸੀਂ ਪੇਕੇ ਹੋ ਆਓ, ਮੈਂ ਤੇ ਫਿਰ ਓ ਕੁੜੀ ਸਹਿਜ ਪਾਠ ਸ਼ੁਰੂ ਕਰਦੇ ਆਂ। ਤੇ ਆਂਦੇ, ਇੱਕ -ਇੱਕ ਪਾਠ ਕਰਾਂਗੇ ਸੁੱਖ ਓਦਾ ਜੱਪਜੀ ਸਾਹਿਬ ਜੀ ਦਾ, ਤੇ ਆਂਦੇ ਅਠ ਮੈਂ, ਔ ਕੇ ਸੱਤ ਬਚਨ
ਭਾਜੀ ਐਦਕੀ, ਆਪੇ ਨੀ ਮੰਨ ਗਏ।
ਮੈ ਤੁਸੀਂ ਮਨਾਇਆ, ਮੈਨੂੰ ਤਾਂ ਲੱਗਦਾ ਤੁਸੀਂ ਕੋਈ ਗੱਲ ਕੀਤੀ ਹੈ, ਉਹ ਦਾ ਮਾਈਡ ਵਾਸ਼ ਕੀਤਾ ਤੁਸੀਂ।
ਮੈਂ ਤਾਂ ਕੀ ਉਹਨੂੰ ਮਾਇੰਡ ਵਾਸ਼ ਕਰਨਾ, ਮੈਂ ਤਾਂ ਬਸ ਕੱਲ ਮਾੜਾ ਜਿ ਬੋਲੀ ਜ਼ਰੂਰ ਆ ਉਹਨੂੰ।
ਬਸ ਉਹਨੂੰ ਅਕਲ ਆ ਗਈ।
ਵੀ ਤੇਰੀ ਹਵਾ ਖ਼ਰਾਬ ਆ, ਜਾਂ ਤੂੰ ਕਿਸੇ ਦੀ ਵੀ ਇੱਜਤ ਨਹੀਂ ਕਰਦਾ, ਤੈਨੂੰ ਬੜਿਆਂ ਦੀ ਇੱਜਤ ਕਰਨੀ ਚਾਹੀਦੀ ਆ਼।
ਹ
ਫੇਰ ਕਹਿੰਦਾ, ਮੈਨੂੰ ਨੀ ਲੋਕਾਂ ਤੋਂ ਕੁੱਛ ਲੈਣਾ, ਲੋਕ ਮੈਨੂੰ ਰਾਸ਼ਨ ਨੀ ਪਾ ਕੇ ਦਿਦੇ, ਮੈਂ ਕਿਹਾ ਲੋਕ ਲੋਕਾਂ ਨੇ ਠੇਕਾ ਲਿਆ, ਤੇਰੇ ਘਰ ਚ ਰਾਸ਼ਨ ਪਾਉਣ ਦਾ।
ਹਾਂ
ਤਿੰਨ, ਤਿੰਨ ਜਣੇ ਤੁਸੀਂ ਕਮਾਉਣ ਵਾਲੇ ਔ, ਤੇ ਲੋਕ ਤੁਹਾਨੂੰ ਰਾਸ਼ਨ ਪਾ ਕੇ ਦੇਣਗੇ।
ਸਹੀ ਗੱਲ ਏ।
ਕਿਹਾ ਸਾਨੂੰ ਵੀ ਨੀ ਕੋਈ ਰਾਸ਼ਨ ਪਾ, ਕੋਈ ਕਿਸੇ ਨੂੰ ਰਾਸ਼ਨ ਨੀ ਪਾਉਂਦਾ, ਉਹ ਤਾਂ ਤੁਹਾਨੂੰ ਆਪਦਾ ਆਪ ਸੋਚਣਾ, ਵੀ ਅਸੀਂ। ਪੁਰਾਣਿਆਂ ਨਾਲ ਕਿਵੇਂ ਬਗਾੜ ਰਹੇ ਆ।
ਹ ਬਿਲਕੁਲ ਸਹੀ ਹੈ।
ਮੈਂ ਕਿਹਾ ਕਹਿੰਦਾ ਮੈਨੂੰ ਪਤਾ ਮੈਂ ਬਿਲਕੁਲ ਸਹੀ ਆਾਂ ਮੈਂ ਕਿਹਾ ਬਸ ਇੱਥੇ ਤਾਂ ਤੂੰ ਗ਼ਲਤ ਆ ਜਿਹੜਾ ਤੈਨੂੰ ਪਤਾ ਤੂੰ ਸਹੀ ਹੈ।
ਸਹੀ।
ਫੇਰ ਉਸ ਤੋਂ ਬਾਅਦ ਚੁੱਪ ਹੋ ਗਿਆ ਸੁਣਾਈ ਆ ਮੈਂ ਵੀ ਤੂੰ ਬੜਿਆਂ ਦੀ ਇੱਜਤ ਨੀ ਕਰ ਬਸ ਫੇਰ ਪਤਾ ਨੀ। ਭੈਣ ਜੀ ਤੁਸੀਂ ਮੰਨੋਗੇ ਨੀ ਮੈਨੂੰ ਫੇਰ ਦੁਪਹਿਰੇ ਦੌਰਾ ਜਾ ਉੱਠਿਆ ਮੈਂ ਫੇਰ ਸੁਣਾ ਤੀਆਂ। ਫੇਰ ਭੈਣ ਜੀ ਮੈਨੂੰ ਸ਼ਾਮ ਨੂੰ ਦੌਰਾ ਉਠਿਆ ਮੈਂ ਫੇਰ ਸੁਣਾਦੀਆ। ਭੈਣ ਜੀ ਮੈਂ ਕੱਲ ਤਿੰਨ ਵਾਰੀ ਕਰਕੇ ਕਿ ਉਹਨੂੰ ਸੁਣਾਈਆਂ ਤੁਸੀਂ ਮੰਨੋਗੇ ਨੀ। ਫੇਰ ਭੈਣ ਜੀ ਸਵੇਰੇ ਮੈਨੂੰ ਫੇਰ ਦੋਰਾ ਉਠਿਆ ਮੈਂ ਫੇਰ ਸੁਣਾਤੀਆ। ਫੇਿਰ ਉਹਨੇ ਭੈਣ ਜੀ ਮੇ ਮੈਂ ਨਾ ਉਹਨੂੰ ਮੇਰੇ ਬੇਟੇ ਲਈ ਨੰਬਰ ਮੰਗਿਆ ਸੀ। ਉਹਨੇ ਮੇਰਾ ਨੰਬਰ ਹੀ ਮੇਰੇ ਮੂੰਹ ਤੇ ਮਾਰਿਆ। ਕਹਿੰਦਾ ਆਹ ਫੜੋ ਨ?
ਚਲੋ ਵਧੀਆ ਨਾ ਦਿੱਤਾ ਤੇ ਐ।
ਕਿੰਹਦੀ ਭੈਣ ਜੀ ਫੇਿਰ ਮੈਂਨੂੰ ਕਿਹਾ। ਅਹ ਮੇਰੇ ਮੁੰਡੇ ਨੇ ਨਾ ਜਦੋਂ ਮੇਰੇ ਮੁੰਡੇ ਨੇ ਅਹ ਇਹਨੂੰ ਕਿਹਾ। ਇਕੱਲੇ ਇਕੱਲੇ ਪਰੌਂਠੇ ਤੁਸੀਂ ਲਿਆਏ ਮੈਨੂੰ ਮੈਂ ਨੀ ਦਿਖਿਆ ਮੈਂ ਕਿਹਾ ਉਹਨੂੰ ਉਹਦੀ ਮੰਮੀ। ਨੀ ਦਿਖੀ ਉਹ ਤਾਂ ਮੈਂ ਜਬਰਦਸਤੀ ਤੀਜਾ ਪਰੌਂਠਾ ਪੈਕ ਕਰਾਏਆ ਚੌਥਾ ਦਾ ਕਿੱਥੋਂ ਘਰ ਦਾ ਕਹਿੰਦਾ ਲੈ ਓਏ। ਤੂੰ ਇੱਕ ਲੈ ਲਾ ਮੈਂ ਕਿਹਾ ਤੇਲਾਂ ਵਾਲੇ ਪਰੌਂਠੇ ਨਾ ਦੇਈ ਜੇ ਤਾਂ ਹੁੰਦਾ ਦੇਸੀ ਘਿਓ ਵਾਲੇ ਮੈਂ ਤਿੰਨੋ ਤੋਂ ਖਿੱਚ ਲੈਣੇ ਸੀ।
ਹਮ
ਕਹਿੰਦਾ ਆਹੋ ਤੁਹਾਨੂੰ ਵੀਹ ਰੁਪਏ ਚ ਦੇਸੀ ਘਿਓ ਦੇ ਪਰੌਂਠੇ ਮਿਲਣਗੇ ਮੈਂ ਕਿਹਾ ਚੰਗਾ ਚੰਗਾ। ਮੈਂ ਆਪੇ ਮੁੰਡੇ ਨੂੰ ਘਰੇ ਬਣਾ ਦਿੰਦੀ ਹਾਂ ਮੇਰਾ ਮੁੰਡਾ ਤਾਂ ਕਹਿੰਦਾ ਹੁਣੇ ਖਾਣੇ ਆ ਮੈਂ ਭਾਜੀ ਨੂੰ ਫੋਨ ਕੀਤਾ। ਅੱਜ ਤਾਂ ਸਾਡੀ ਸਾਰੀ ਗਲੀ ਇਕੱਠੀ ਹੋ ਗਈ ਜਿਵੇਂ ਮੇਰੇ ਮੁੰਡੇ ਨੇ ਰੇਸ ਕੀਤੀ ਮੇਰੀ ਚੀਕ ਬਾਹਰ ਨਿਕਲ ਗਲੀ ਸਾਰੇ ਲੋਕ ਬਾਹਰ ਬਾਅਦ ਚੋਂ ਮੈਂ ਵੀ ਸੋਚਿਆ ਵੀ ਇੰਨੀ ਜ਼ੋਰ ਤੇ ਮੈਂ ਚੀਕ ਮਾਰੀਆਂ ਮਨਾ ਜਿਹੜਾ ਸਾਰੀ ਇੱਥੋਂ ਉੱਥੋਂ ਸਾਰੀ ਬਾਹਰ
ਨਹੀਂ ਵੱਜੀ ਤੇ ਨੀ ਬੇਈ ਰੇਸ ਦਿੱਤੀ ਤੇ ਗੱਡੀ ਅੱਗੇ ਤੇ ਗਈ ਹੋਣੀਏ।
ਉਹ ਹਾਂ ਬਥੇਰੀ ਅੱਗੇ ਚਲੇ ਗਈ ਸੀ। ਕਾਕਾ। ਕਾਕੇ ਨੂੰ ਮੈਂ ਖਿੱਚ ਲਿਆ ਸੀਗਾ।
ਅੱਛਾ। ਠੀਕ ਹੈ।
ਮੈਨੂੰ ਦੇ ਛੇਤੀ ਨਹਾਉਣਾ ਨੀ ਇੱਥੇ ਆ ਕੇ ਬਹਿਣਾ।
ਅੱਛਾ।
ਤੇ ਫੇਿਰ ਭੈਣ ਜੀ ਉਸ ਤੋਂ ਬਾਅਦ ਮੇਰੇ ਨੂੰ ਮੈਂ ਫੜ ਲਿਆ ਚੀਕ ਮੈਂ ਪਤਾ ਨੀ ਇੱਕੋ ਚੀਕ ਮਾਰੀ ਭੈਣ ਜੇ ਤੁਸੀਂ ਮੰਨੋਗੇ ਨੀ। ਸਾਡੇ ਘਰ ਦਾ ਕੋਈ ਜੀਅ ਨਹੀਂ ਬਾਹਰ ਆਇਆ ਪਰ ਸਾਰੀ ਗਲੀ ਬਾਹਰ ਭੈਣ ਜੀ ਤੁਸੀਂ ਮੰਨੋਗੇ ਨੀ।
ਕੋਈ ਚੀ ਬਾਰ ਨਹੀਂ ਜਨੀ ਵਾਰ ਆਈ।
ਮੈਂ ਕਹਦੀ ਹਾਂ ਦਾਦੀ ਇਹਦੀ ਨਹਾਣ ਬੜੀ ਹੋਈ ਸੀ ਉਹ ਅੰਦਰੋਂ ਹੀ ਕਵੇ ਕੀ ਹੋਇਆ ਕੀ ਹੋਇਆ ਉਹਦੀ ਹੁਣ ਸਾਨੂੰ ਕੀ ਆਵਾਜ਼ ਆਊਗੀ ਦੱਸੋ ਤੁਸੀਂ।
ਸਹੀ ਗੱਲ ਅੱਜ ਮਰੇ ਨਾਲ ਪਤਾ ਕੀ ਹੋਇਆ?। ਮੈਂ ਆਈ ਹਾਂ ਤੇ ਕੀ ਕਹਿੰਦੇ ਦਿਨ ਆਪਣੇ ਦਰਵਾਜ਼ੇ ਤੇ ਸਾਡੇ ਨੌ ਵਜੇ ਮੈਂ ਪੂਰੇ ਆਪਣੇ ਘਰ ਤੋਂ ਬਾਹਰ ਸੀ ਦਸ ਵਜੇ। ਤੇ ਚਲੋ ਮੇਰਾ ਘਰ ਹੈਗਾ ਤੀਸਰੀ ਚੌਥੀ ਮੰਜ਼ਿਲ ਤੇ। ਤੇ ਮੈਂ ਉੱਪਰ ਚੜੀ ਆ, ਬੜੀ ਮੁਸ਼ਕਿਲ ਚੜ ਈ ਗਈ ਮੈਂ। ਹੋਰ ਕੀ ਕਰਦੀ, ਫਰਿਜ਼ ਤੇ ਖਰਾਬ ਹੋਈ ਪਈ ਐ। ਕਦੇ ਨਹੀਂ ਲੱਗੀ ਹੋਈ ਸੀ, ਖ਼ਰਾਬ ਹੋਈ ਪਈ ਏ।
ਦੱਸ।
ਇਹਨਾਂ ਨੇ ਮੈਨੂੰ ਦੱਸਿਆ ਵੀ ਨਹੀਂ ਵੀ ਖਰਾਬ ਐ ਵਿਚ, ਮੈਂ ਕੱਲੀ ਤੇ ਮੁੰਡਾ ਮੇਰਾ ਨਾਲ ਮੇਰੇ ਨਾਲ ਇੱਕ ਸੂਟ
ਤੁਸੀਂ ਫੋਨ ਲਵਾਂਦੇ, ਤੁਸੀਂ ਕੱਲੇ ਉੱਪਰ ਜਾਂਦੇ।
ਤੇ ਮੈਂ ਚੜ ਤੇ ਗਈ ਚਲੋ ਔਖੇ ਸੌਖੇ, ਘਰ ਕੋਈ ਸੀ ਨੀ ਨਾ ਭਾਬੀ ਗਈ ਪੇਕੇ, ਮੰਮੀ ਘਰ ਕੱਲੇ ਨੇ। ਤੇ ਭਰਾ ਮੇਰਾ ਗਿਆ ਕੰਮ ਤੇ, ਤੇ ਕੀ ਕਹਿੰਦੇ ਨੇ ਮੈਂ ਚੜ੍ਹ ਤੇ ਗਈ। ਤੇ ਹੁਣ ਮੈਂ ਬੂਆ ਖੜਕਾਵਾਂ, ਤੇ ਮੇਰੀ ਮੰਮੀ ਨੂੰ ਬੂਆ ਨਾ ਖੋਲੇ, ਮੈਂ ਕਿਹਾ ਖਾਦਾ ਮੇਰੀ ਮੰਮੀ ਕਿਥੇ ਮੇਰੀ ਮੰਮੀ ਤਾਂ ਦੋ ਮਿੰਟ ਚ ਦਰਵਾਜ਼ਾ ਖੋਲਦੀ ਐ, ਫੋਨ ਮੇਰੀ ਮਾਤਾ ਫੋਨ ਵੀ ਨਾ ਚੱਕੇ, ਤੇ ਟੀਵੀ ਦੀ ਆਵਾਜ਼ ਮੈਨੂੰ ਅੰਦਰੋਂ ਆਵੇ। ਮੈਂ ਕਿਹਾ ਹਾਂ ਇਹ ਕੀ ਹੋ ਗਿਆ, ਅੰਦਰ ਮੰਮੀ ਠੀਕ ਤੇ ਹੈ ਗਿਰ ਗੁਰ ਤੇ ਨਈ ਗਈ। ਦਲਵੀਰ ਵੀ ਘਰ ਬੜੀ ਮੁਸ਼ਕਿ ਮੈਂ ਕੀ ਕਹਿੰਦੇ ਦਸ ਮਿੰਟ ਮੈਂ ਬੂਆ ਪੱਟੀ ਗਈ, ਹੂੰ ਬੜੀ ਜ਼ੋਰ ਬੁਆ ਖੋਲੋ ਨਹੀਂ ਮੰਮੀ ਤੇ ਫਿਰ ਥੱਕ ਹਾਰ ਕੇ, ਹਾਂ ਘਰ ਤੇ ਸੁਣੋ ਫਿਰ ਅੱਕ ਹਾਰ ਕੇ ਮੈਂ ਵਿੱਕੀ ਨੂੰ ਫੋਨ, ਆਪਣੇ ਭਰਾ ਨੂੰ ਫੋਨ ਕੀਤਾ ਕਿਹਾ ਕਿ ਮੰਮੀ ਫੋਨ ਨੀ ਚੱਕਦੀ ਪਈ ਨਾ, ਬੋਲਦੀ ਸੀ ਮੈਂ ਪੂਰੇ ਦਸ ਮਿੰਟ ਹੋਗੇ ਨੇ, ਮੈਂ ਬੂਆ ਭੰਨ ਦੀ ਪਈ ਆਂ ਤੇ ਚੋਂ ਭਈਆ ਵੀ ਆ ਗਿਆ ਕਹਿੰਦਾ ਕਿਆ ਹੂਆ ਮੈਡਮ, ਮੈਂ ਕਿਹਾ ਭਈਆ ਦਰਵਾਜ਼ਾ ਨੀ ਖੁੱਲਦਾ, ਤੇ ਇਨੇ ਚ ਮੇਰੇ ਭਰਾ ਨੇ ਬਾਹਰੋਂ ਬਾਹ ਬਨੀ ਚੋਂ ਆਵਾਜ਼ ਮਾਰੀ, ਮੇਰੀ ਮਾਤਾ ਬਾਹਰ ਬਾਲਕਨੀ ਚ ਕੱਪੜੇ ਧੋ ਰਹੀ ਸੀ, ਨੀ ਮਦਰ ਕੱਪੜੇ ਸ
ਅੱਛਾ, ਉਹ ਥਾਪੀਆਂ ਮਾਰੀ ਜਾਂਦੇ ਹੋਣਗੇ, ਉਹਨਾਂ ਨੂੰ ਅਵਾਜ਼ ਤਾਂ ਕੀ, ਹਾਂ।
ਡਰਿੱਲ ਮਸ਼ੀਨ ਚੱਲਦੀ ਪਈ ਸੀ, ਨਾਲ ਦੇ ਘਰ ਤੇ ਨਾ ਉਹ ਕੋਈ ਕੰਮ ਚੱਲ ਰੇ ਤੇ ਉੱਥੇ ਡਰਿਲ ਮਸ਼ੀਨ ਚੱਲ ਰਹੀ ਸੀ, ਓਥੋਂ ਮਸ਼ੀਨ ਦੀ ਆਵਾਜ਼, ਓਥੋਂ ਟੀ ਵੀ ਚੱਲ ਰਿਹਾ ਸੀ। ਉਹ ਫਿਰ ਵਾਜ਼ ਹੀ ਨਾ ਆਵੇ ਬੂਹੇ ਦੀ, ਉਹ ਫੇਰ ਬਾਹਰੋਂ ਮੇਰੇ ਭਰਾ ਨੇ ਬਾਲਕਨੀ ਚੋ ਆਵਾਜ਼ ਮਾਰੀ, ਵੀ ਮੰਮੀ ਬਾਹਰ ਜਾਓ ਤੇ ਬੂਆ ਖੜਕਾ ਰਹੀ ਏ। ਦਸ ਮਿੰਟ ਹੋਗੇ, ਨੇਆ ਬਾਹਰ ਆਈ। ਫੇਰ ਮੇਰੀ ਮੰਮੀ ਸਾਰਾ ਕੰਮ ਜੋ ਛੋੜ ਕੇ ਭੱਜਦੀ ਆਈ, ਕਹਿੰਦੀ ਹਾਂ ਇਹ ਮੇਰੀ ਕੁੜੀ ਬਾਹਰ ਖੜ੍ਹੀ।
ਹੁਣ ਦੱਸੋ ਮੈਂ ਕਿੱਥੇ ਖੜਾ, ਇੱਕ ਤਾਂ ਕਹਿਓ ਤੁਸੀਂ ਚੰਗਾ ਮੇਰਾ ਸਵਾਗਤ ਕੀਤਾ। ਏਡੇ ਚੌਥੀ ਮੰਜ਼ਿਲ ਚ, ਉਹ ਵੀ ਅੱਜ ਏ ਤੁਸੀਂ ਲਿਫਟ ਖ਼ਰਾਬ ਕਰਾਈ। ਕਿ ਤੁਸੀਂ ਜਾਣ ਕੇ ਕੀਤਾ, ਵੀ ਮੈਂ ਬਾਹਰੋਂ ਬਾਹਰ ਮੁੜ ਜਾਂਵਾ।
ਤੁਸੀਂ ਜਾਣ ਕੇ ਬਟਨ ਬੰਦ ਕੀਤਾ ਏ ਉਹਦਾ। ਛੋਟਾ ਮੇਰਾ ਭਰਾ ਕਹਿੰਦਾ ਨਾ ਜੀ ਨਾ, ਮੈਂ ਤੇਰੇ ਉੱਤੇ ਲਿਫਟ ਦਾ ਬਟਨ ਕਿਉਂ ਬੰਦ ਕਰਾਂਗਾ। ਖ਼ਰਾਬ ਹੋਈ ਪਈ ਐ, ਸੱਚੀ ਚ ਖਰਾਬ ਹੋਈ।
ਹੂੰ, ਤੇ ਭੈਣਜੀ ਤਾਂ ਬਾਹਲੀ ਕਲੋਲ ਹੋ ਗਈ ਹੈ ਨਾ ਥੋਨੂੰ ਸਵੇਰੇ-ਸਵੇਰੇ।
ਹਾਏ ਰੱਬਾ, ਮੈਂ ਨਹੀਂ ਮੈਨੂੰ ਚੱਲ ਕੋਈ ਨੀ ਮੈਂ ਥੱਕ ਵੀ ਗਈ ਮੈਨੂੰ ਕੋਈ ਨੀ, ਮੈਂ ਡਰ ਗੀ, ਮੈਂ ਸੱਚੀ ਚ ਡਰ ਗਈ, ਮੈਂ ਕਿਹਾ ਹਾਏ ਮੰਮੀ ਕਿਥੇ ਐ, ਟੀ ਵੀ ਦੀ ਆਵਾਜ਼ ਆ ਰਹੀ ਐ, ਕਿਤੇ ਗਿਰ ਗੁਰ ਤੇ ਨੀ ਗਈ। ਕਿਤੇ ਕਿਚਨ ਚ ਨਾ ਗਿਰ ਗਈ ਹੋਈ, ਵੀ ਉਹ ਵੋ
ਵਾਹਿਗੁਰੂ ਇਹਨਾਂ ਤੇ ਮਿਹਰ ਕਰੇ, ਵਾਹਿਗੁਰੂ ਸੱਚੇ ਪਾਤਸ਼ਾ ਇਹਨਾਂ ਤੇ ਮੇਹਰ, ਇਹ ਨੀ ਡਿਗਦੀਆਂ-ਇਹ ਨੀ ਡਿਗਦੀਆਂ। ਆਪਾਂ ਫੇਰ ਡਿੱਗ ਜਾਗੀਆਂ, ਇਹਨਾਂ ਨੇ ਪੁਰਾਣੀਆਂ ਖੁਰਾ ਖੁਰਾਕਾਂ ਖਾਈਆਂ, ਇਹ ਨੀ ਡਿੱਗਣਗੀਆਂ ਕੋਈ ਗੱਲ ਨੀ।
ਮੰਮੀ ਕਹਿੰਦੀ ਮੈਂ ਵੀ ਗਿਰ ਜਾਂਦੀ ਮੈਂ ਕਿਉਂ ਗਿਰਦੀ, ਮੈਂ ਕਿਹਾ ਮੈਂ ਡਰ ਗਈ ਸੀ। ਮੈਂ ਕਿਹਾ ਤੁਸੀਂ ਬੂਹਾ ਨੀ ਖੋਲ ਰਹੇ? ਤੇ ਫੇਰ ਖੋਲਿਆ ਬੂਆ ਫਿਰ ਮੈ ਜਾਣ ਚ ਜਾਣ ਆਈ ਮੈਂ
ਭੈਣ ਜੀ ਤੁਹਾਡੇ ਮੇਰੀਆਂ ਅਰਗੀਆਂ ਫੇਰ ਡਿੱਗ ਜਾਣਗੀਆਂ ਇਹ ਸਹੀ ਨੇ।
ਆਹ ਸਰੀ ਸ ਆ ਸਹੀ ਗਲ ਏ।
ਤੇ ਭੈਣ ਜੀ ਫੇਰ ਤੁਸੀਂ ਮੰਨੋਗੇ ਨੀ ਫੇਰ ਮੇਰਾ ਮੁੰਡਾ ਕਹਿੰਦਾ ਫੇਰ ਮੈਂ ਭ ਭੈ ਭਾਜੀ ਨੂੰ ਫੇਰ ਫੋਨ ਲਾਇਆ। ਮੈਂ ਕਿਹਾ ਭਾਜੀ, ਤੁਸੀਂ ਅੰਦਰ ਪਰੌਂਠੇ ਖਾਈ ਜਾਂਦੇ ਆ ਤੁਸੀਂ ਚੱਲੋ ਮੇਰਾ ਮੁੰਡਾ ਰੋਂਦਾ ਹੁਣ ਮੈਂ ਕਹਿੰਦਾ ਪਟਕੀ ਲਾਤੀ। ਮੈਂ ਕਿਹਾ ਭਾਜੀ ਹੁਣ ਪਟਕੀ ਤੁਸੀਂ ਜਿਹੜੀ ਲਾਈ ਆ ਉਹ ਬੰਨ ਵੀ ਤਾਂ ਸਕ਼ਦੇ ਆ ਐਂ ਤਾਂ ਹੈ ਨੀ ਕਿ ਤੁਹਾਨੂੰ ਪਹਿਲਾਂ ਕੱਪੜਾ ਬਣਾਉਣਾ ਪੈਣਾ ਫੇਰ ਕੱਪੜਾ ਰੰਗਣਾ ਪੈਣਾ ਫੇਰ ਫੇ ਮੈਂ ਕਿਹਾ ਮੈਂ ਮਿਹਨਤਾਂ ਜਿਆਂ ਕੀਤੀਆਂ ਕਹਿੰਦਾ ਤੁਹਾਡੇ ਮੁੰਡੇ ਨੂੰ ਫੋਨ ਫੜਾਓ ਕੇਂਦਾ ਅੱਧਾ ਪਰੌਂਠਾ ਮੇਰੇ ਪਿਆ ਹੋਇਆ ਜੇ ਲੈ ਕ਼ ਖਾਣਾ ਤਾਂ ਖਾਦਾ ਬਾਹਰ ਨੀ ਜਾਣਾ ਮੇਰਾ ਮੁੰਡਾ ਕਹਿੰਦਾ ਅੱਧਾ ਪਰੌਂਠੇ ਨਾਲ ਮੇਰਾ ਕੀ ਹੋਣਾ? ਉਹ ਚੀਜ਼ ਤੁਸੀਂ ਜੂਠਾ ਕੀਤਾ ਹੋਇਆ ਮੈਂ ਤਾਂ ਨਹੀਂ ਖਾਂਦਾ ਤੇਲ ਵਾਲਾ ਪਰੌਂਠਾ। ਤੇ ਪਹਿਲੀ ਗੱਲ ਮੈਂ ਮੇਰੇ ਮੁੰਡੇ ਨੂ ਪੁੱਛਿਆ ਤੈਨੂੰ ਕਿੱਦਾਂ ਪਤਾ ਉਹਦੇ ਹੱਥ ਚ ਪਰੌਂਠਾ ਏ ਕਹਿੰਦਾ ਮੈਨੂੰ ਕਿਉਂ ਖੁਸ਼ਬੂ ਨੀ ਆਈ ਮੈਨੂੰ ਖੁਸ਼ਬੂ ਆ ਗਈ ਵੀ ਪਰੌਂਠਾ ਲੈ ਕੇ ਆਇਆ ਹੋਇਆ ਭਾਈ ਅੱਜ ਤਾਂ ਸਵੇਰੇ ਸਾਰੀ ਗਈ ਵਾਰ ਨੇਹਾ ਤੁਸੀਂ ਮੰਨੋਗੇ ਨੀ। ਪਰੌਂਠਾ, ਪਰੌਂਠਾ ਹੋਇਆ ਪਿਆ ਫੇਰ ਕੀ ਕਹਿੰਦੇ ਨੂੰ ਅਸੀਂ ਫੇਰ ਕੁਲਚਾ ਠੇਕਾ ਗਏ ਠੇਕੇ ਕੁਲਚਾ ਜਿਹੜਾ ਵੀ ਕੁਲਚਾ ਠੇਕਾ ਜੋ ਬਣਿਆ ਹੈ। ਉੱਥੇ ਜਾ ਕੇ ਭਾਜੀ ਨੇ ਫੇਰ ਭਟੂਰੇ ਤੇ ਛੋਲੇ ਔਡਰ ਕੀਤੇ ਤੇ ਮੇਰੇ ਮੁੰਡੇ ਨੇ ਪਨੀਰ ਆਲਾ, ਆਟੇ ਆਲਾ ਨਾਨ ਕੀਤਾ। ਤੁਸੀਂ ਮੰਨੋਗੇ ਨੀ ਭਾਜੀ ਲ ਹੈਗੀ ਆ ਫੇਰ ਉਨੂੰ ਕੁਲਚਾ ਜਦੋਂ ਦਿੱਤ ਤਾਂ ਉਹ ਕਹਿੰਦੇ ਆ ਨਾ ਢਿੱਡ ਬਾਹਰ ਆ ਗਿਆ ਤੇ ਢਿੱਡ